ਸਤਿ ਸ਼੍ਰੀ
ਸਤਿ ਸ਼੍ਰੀ ਅਕਾਲ।
ਵਧੀਆ ਜੀ ਵਧੀਆ, ਤੁਸੀਂ ਦੱਸੋ? ਕਰ
ਵਧੀਆ-ਵਧੀਆ ਹਾਂਜੀ ਸਭ ਵਧੀਆ। ਹੋਰ ਕੀ ਕਰਦੇ ਸੀ?
ਬਸ ਜੀ ਬੈਠੇ ਦੇ ਆ।
ਅੱਛਾ ਬੈਠੇ ਹੋਏ ਹੋ। ਵੇਹਲੇ?
ਹਾਂਜੀ, ਹੋਰ?
ਅੱਛਾ, ਲੰਚ ਕਰ ਲਿਆ?
ਨਹੀਂ ਆਈ ਤੇ ਬੰਦਾ ਵੇ।
ਅੱਛਾ-ਅੱਛਾ ਠੀਕ ਐ, ਹੋਰ ਕਿੱਦਾਂ ਯਾਦ ਕਰੇਆ ਅੱਜ?
ਮੈਂ ਸੋਚਦਾ, ਮੈਂ ਗੱਲ ਕਰਨੀ ਤੁਆਡੇ ਨਾਲ ਇਕ।
ਹਾਂਜੀ।
ਮੈਂ ਕਹਿਣਾ ਸੀ ਵੀ, ਜਿਵੇਂ ਮੈਂ ਸਪੋਰਟਸ ਚ ਅਕੈਡਮੀ ਜੁਆਇਨ ਕਰਨੀ ਏ ਸਾਡੇ ਸਾਨੂੰ ਜ਼ਿਆਦਾ ਕਿੱਦਾਂ ਕਰੇਜ਼ ਹੈਗਾ ਮਤਲਬ?
ਉਹ ਤੇ ਦੇਖੋ, ਟੇਸ੍ਟ ਤੇ ਦੇਖੋ, ਕੁਛ ਆਪਣੇ ਤੁਹਾਡੇ, ਉਦੇ ਉ ਉਪਰ ਡਿਪੈਂਡ ਕਰਦਾ ਐ।
ਹਾਂਜੀ। ਮੈਂ ਤਾਂ ਸੋਚਦਾ ਹਾਂ, ਕਿ ਕ੍ਰਿਕਟ ਦੀ ਅਕੈਡਮੀ ਜੁਆਇਨ ਕਰ ਲਾਂ।
ਹੋ ਗਿਆ, ਵੋਲੀਬੌਲ ਹੋ ਗਿਆ, ਹੋਕੀ ਹੋ ਗਿਆ, ਫੁ ਟਬੋਲ ਹੋ ਗਿਆ, ਹਨਾ?
ਨਈ ਮੈਂ ਸੋਚਦਾ ਪੇਆ ਸੀ, ਕਿ ਜੇਵੇਂ ਕ੍ਰਿਕਟ ਦੀ ਅਕੈਡਮੀ ਜੁਆਇਨ ਕਰ ਲਾ?
ਹੂੰ।
ਕਿਉਂਕਿ ਉਹਦਾ ਅੱਜ ਕੱਲ ਬੜਾ ਕਰੇਜ਼ ਹੈਗਾ।
ਕਰੇਜ਼ ਤੇ ਦੇਖੋ ਹੈ ਈ ਹੈ ਹਰ ਜਗ੍ਹਾ, ਹਰ ਚੀਜ਼ ਦਾ ਈ ਏ, ਕਰੇਜ਼ ਤੇ ਅੱਜ ਕੱਲ। ਜਿਹੜੀ ਚੀਜ਼ ਕਰਲੋ
ਕਰੀਡ ਦਾ ਜ਼ਿਆਦਾ ਕਰੇਜ਼
ਸਭ ਤੋਂ ਵੱਡੀ ਗੱਲ ਤੇ ਦੇਖੋ, ਅਪਣਾ ਇੰਟਰਸਟ ਮੈਟਰ ਰੱਖਦਾ ਏ।
ਹਾਂ ਉਹ ਤੇ ਸਹੀ ਗੱਲ ਹੈ।
ਹੂੰ, ਉਹ ਤੁਆਨੂੰ ਦੱਸੋ ਤੁਆਨੂੰ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈਗਾ ਹੈ? ਉਹਦੇ ਅਕੋਰਡਿੰਗ ਤੁਸੀਂ ਮਤਲਬ ਦੇਖੋਗੇ ਨਾ। ਜੇ ਤੁਹਾਨੂੰ ਹਾਂ ਤੇ ਫੇਰ ਤੁਸੀਂ ਕ੍ਰਿਕਟ ਦਾ ਦੇਖ ਲਓ। ਪਰ ਕਰਨਾ ਕਿਸੀ ਅਕੈਡਮੀ ਤੋਂ ਜੋਆਈਨ। ਹਾਂਜੀ, ਅਪਣਾ ਮੈਂ ਕੇਹ ਰਈ ਆ, ਵਧੀਆ ਅਕੈਡਮੀ ਜੂਆਇਨ ਕਰਨਾ।
ਹਾਂ-ਹਾਂ ਵਧੀਆ ਈ ਕਰਾਂਗਾ ਜੋਆਇਨ, ਕਿਉਂਕਿ ਤਾਂ ਹੀ ਫਾਇਦਾ ਹੈਗਾ ਜੀ।
ਹਾਂਜੀ ਜਿਵੇਂ ਹੁੰਦੇ ਨੇ ਨਾ, ਸਟੇਟ ਲੈਵਲ ਹੋ ਗਿਆ। ਡਿਸਟ੍ਰਿਕਟ ਲੈਵਲ ਹੋ ਗਿਆ, ਵੀ ਏਹ ਜਗ੍ਹਾ ਤੇ ਵੀ ਸਾਰਾ ਤੁਹਾਨੂੰ ਕਰਵਾਉਣ।
ਹਾਂ ਸਈ ਗੱਲ ਹੈ ਬਿਲਕੁਲ, ਵਧੀਆ ਪ੍ਰੈਕਟਿਸ ਹੋਵੇ, ਤਾਂ ਹੀ ਫਾਇਦਾ ਹੈਗਾ ਜੀ।
ਕੀ ਫਾਇਦਾ ਦੇਖੋ ਕਰਨ ਦਾ ਹਨਾ?
ਹਾਂ ਐਵੇਂ ਈ ਪੈਸੇ ਵੀ ਖ਼ਰਾਬ ਜਾਣ, ਅੱਗੇ ਵੀ ਨਾ ਜਾਈਏ ਥੋੜੀ।
ਏਨੇ- ਏਨੇ ਪੈਹੇ ਲਗਾਓ ਤੇ ਫੇਰ ਫਾਇਦਾ ਨਾ ਹੋਏ ਤੇ ਕੀ ਫੈਦਾ।
ਹਾਂ ਸਈ ਗੱਲ ਏ।
ਹਾਂਜੀ, ਤੇ ਮੈਂ ਤੇ ਇਹੋ ਕਹਾਂਗੀ, ਕਹਾਂਗੀ ਵੀ ਕਰੋ ਇੱਕ ਐਥੇ ਹੈਗਾ ਚਾਦਰ ਮੈਂ ਵੇਖਿਆ ਤੇ ਹੈ ਮੈਂ ਆਪਣੇ ਜਾਨੀ ਆ ਕੰਮ ਤੇ ਓਥੇ ਵੀ ਟੂ ਐਮ ਸਪੋਰਟਸ ਵਾਲਾ ਹੈਗਾ ਏ ਇਕ।
ਅੱਛਾ-ਅੱਛਾ।
ਤੁਸੀਂ ਉੱਥੇ ਵੀ ਜੁਆਇਨ ਕਰ ਸਕਦੇ ਓ, ਇੱਕ ਹੋਰ ਹੈਗਾ ਯਮੁਨਾ ਨਗਰ।
ਕਿਹੜੀ ਜਗਾ?
ਯਮੁਨਾਨਗਰ ਮੋਡਲ ਟਾਊਨ ਦੇ ਵਿੱਚ ਹੈਗਾ, ਰੋ ਪਤਾ ਨੀ ਕੀ ਨਾਮ ਹੈ ਓਦਾ। ਤੇ ਉੱਥੇ ਵੀ ਤੁਸੀਂ ਜੁਆਇਨ ਕਰ ਸਕਦੇ ਓ।
ਸੰਤ ਨਿਸ਼ਚਲ ਦਾ ਦੇਖੋ ਮੈਨੂੰ ਨੀ ਪਤਾ ਮੋਡਲ ਟਾਉਨ ਵਾਲੀ ਸਾਈਡ ਹੈਗੈ।
ਓ, ਓ ਪਤਾ ਕੀ ਹੈਗਾ ਜੀ ਜੇੜੀ ਜਗਾ ਤੁਸੀਂ ਕੈ ਰਏ ਓ ਨਾ ਉੱਥੇ ਮਤਲਬ ਸਿਰਫ ਖਲਾਦੇ ਨੇ ਸੀਰਫ ਕ੍ਰਿਕਟ ਸੀਖਾਦੇ ਨੀ ਹੈਗੇ ਓ ਬਸ।
ਤੇ ਤੁਸੀਂ ਕ ਖੇਲਦੇ ਓ ਜਿਵੇਂ ਜਿਵੇਂ ਗਰੁਪ ਸਰਕਲ ਦੇ ਵਿੱਚ ਜਿਵੇਂ ਫਰੈਂਡ ਸਰਕਲ ਦੇ ਵਿੱਚ।
ਹਾਂ ਅਸੀਂ ਤਾਂ ਬ ਟੈਰਕ ਨੀ ਹੁੰਦਾ ਅਸੀਂ ਟੈਰ ਚ ਹੀ ਖੇਡਣ ਜਾਂਦੇ ਆ।
ਅੱਛਾ।
ਹਾਂਜੀ।
ਜਿੱਥੇ ਦੇਖੋ ਥੋੜੀ ਬੋਤੀ ਧਾਨੂੰ ਨੌਲੇਜ ਹੈਗੀ ਆ, ਤੁਸੀਂ ਯੂਟਿਊਬ ਕਰੋ।
ਹਾਂਜੀ।
ਬਸਪੋਰਟਸ ਦਾ ਅੱਜ ਕੱਲ ਕੇੜੀ ਚੀਜ਼ ਦਾ ਚੱਲਦਾ ਪੇਆ?
ਹਾਂ ਸਈ ਗੱਲ
ਜੇ ਸਿੱਖਣੀ ਏ ਜੇ ਤੁਸੀਂ ਫੇਰ ਅੱਛੀ ਚੀਜ਼ ਜਿਵੇਂ ਅੱਜ ਕੱਲ ਮੈਂ ਵੇਖਿਆ ਛੋ ਛੋਟੇ ਬੱਚੇ ਬੈਡਮਿੰਟਨ, ਵਾਲੀਬਲ, ਟੈਨਿਸ, ਲੋੋਨ ਟੈਨਿਸ ਹੋ ਗਿਆ। ਫੁੱਟਬੋਲ ਹੋ ਗੇਆ, ਫੁੱਟਬੋਲ ਦਾ ਵੀ ਬੜਾ ਹੁਣ ਚੱਲਦਾ ਪੇਆ ਕਰੇਜ਼।
ਹਾਂ -ਹਾਂ ਬਿਲਕੁਲ ਜੀ, ਪਤਾ ਕੀ ਹੈਗਾ ਜੀ ਬੰਦਾ ਫਿਜੀਕਲ ਐਕਟੀਵਿਟੀ ਕਰਦਾ ਰਵੇ ਨਾ
ਹਾਂ।
ਬੰਦਾ ਘਰ ਬੈ-ਬੈ ਕੇ ਨਾ ਜੀ ਸਰੀਰ ਖ਼ਰਾਬ ਹੋ ਜਾਂਦਾ ਬੰਦਾ ਅਗਰ ਘਰ ਬੈਠਾ ਰਏ ਨਾ ਸਾਰਾ ਦਿਨ
ਹੂੰ, ਆ ਸਈ ਗੱਲ ਐ ਘਰ ਬੈਠਣ ਨਾਲੋ ਚੰਗਾ ਦੇਖੋ ਐ ਤੇ ਐਕਟੀਵਿਟੀ ਹੈਗੀ ਆ, ਸਪੋਰਟਸ ਦੇ ਨਾਲ-ਨਾਲ ਐ ਫਿੱਟ ਰੈਂਦੀ ਵੀ ਇੱਕ ਤਰਾਂ ਦੀ ਐਕਟੀਵਿਟੀ ਐ।
ਸਪੋਰਟਸ ਵਗੈਰਾ ਤਾਂ ਜੋੁਆਇਨ ਕਰਦੇ ਨੇ ਵੀ ਫਿਟ ਰੈਣ ਵਾਸਤੇ।
ਹਾਂ ਬਿਲਕੁਲ ਜੀ, ਪਤਾ ਕੀ ਜਿਵੇਂ ਬੰਦਾ ਓਦਾ ਸਰੀਰ ਵੀ ਵਧੀਆ ਰੈਂਦਾ ਐ ਪਰ ਸਪੋਰਟਸ ਬੰਦਾ ਅਗਰ ਮਿਹਨਤ ਕਰਕੇ ਅੱਗੇ ਵੀ ਜਾਵੇ ਕਿੰਨਾ ਫਿਊਚਰ ਹੈਗਾ ਜੀ ਦੇਖੋ ਧਾਨੂੰ ਵੀ ਪਤਾ ਹੈਗਾ ਸਪੋਰਟ ਕਿੰਨਾ ਫਿਊਚਰ ਏ।
ਹਾਂਜੀ।
ਏਕ ਵਾਰੀ ਬੰਦਾ ਜਵੇਂ ਅੱਗੇ ਲੈਵਲ ਚ ਚਲੇ ਜਾ ਨਾ, ਓਸ ਤੋਂ ਬਾਦ ਫ ਬੋਤ ਥੋੜੀ ਵਧੀਆ ਰੈਂਦੀ ਮੈ
ਹੂੰ। ਸਕੋਪ ਤੇ ਦੇਖੋ ਹੈ ਈ ਆ ਅਜ-ਕਲ ਏਸ ਦਾ ਹੈਗਾ ਸਕੋਪ
ਹਾਂਜੀ।
ਹੂੰ ਜੇ ਬੰਦੇ ਨੇ ਅਗਰ ਖੇਲਣਾ ਔਰ ਵਧੀਆ ਵੀ ਹਾਂ ਇੰਟਰਨੈਸ਼ਨਲ ਜਿਵੇਂ, ਲੈਵਲ ਤੱਕ ਵਧੀਆ ਖੇਲਿਆ।
ਹਾਂ ਬਸ ਇੱਕ ਵਾਰੀ ਮਿਹਨਤ ਕਰਨੀ ਪੈਂਦੀ ਦਬਾ ਕੇ
ਮਿਹਨਤ ਤਾਂ ਦੇਖੋ ਕੰਮ ਛੋਟਾ, ਵੱਡਾ ਜੋ ਵੀ ਏ ਹਰ ਚੀਜ਼ ਦੇ ਵਿੱਚ ਹੈ ਈ ਐ, ਹਾਂਜੀ।
ਹੁਣ ਤੁਸੀਂ ਵੇਖਿਆ ਹੋਇਆ
ਇਹ ਖਾਣੀ ਏ, ਤਾਂ ਵੀ ਸਾਨੂੰ ਦੇਖੋ ਪਹਿਲੇ ਆਟਾ ਵਗੈਰਾ, ਕਣਕ ਵਗੈਰਾ, ਪਿਸਵਾਣੀ ਪਏਗੀ, ਸੀਧਾ ਕਣਕਾਂ ਦੀ ਤਾਂ ਰੋਟੀ ਬਣ ਵੀ ਜਾਂਈਗੀ, ਹਨਾ ਵੀ ਉਹ ਕਣਕ ਉਗਾਅਣ ਦਾ ਵੀ ਕਿੰਨਾ ਲੰਬਾ ਪ੍ਰੋਸੈਸ ਉਹਦੇ ਚ ਵੀ ਮਿਹਨਤ ਏ ਤੇ ਬੰਦਾ ਪੂਰਾ ਸਾਲ ਕਰਦਾ।
ਹਾਂ।
ਹੂੰ, ਤੇ ਫੇਰ ਇਹ ਚੀਜ ਵੇਖੋ ਨਾ ਤੁਸੀਂ
ਹੂੰ ਬਹੁਤ ਤੇ ਹੈ ਈ ਏ ਜੀ, ਮਿਹਨਤ ਤਾਂ ਇਸ ਚੀਜ਼ ਲੱਗਦੀ
ਹਾਂ।
ਹੁਣ ਤੁਸੀਂ ਉਹ ਵੇਖ ਲਓ, ਜਿਹੜਾ ਆਈ ਪੀ ਲਈ ਤੁਸੀਂ ਨਾਮ ਸੁਣਿਆਣਾ, ਉਹ ਪੰਦਰਾਂ ਸਾਲ ਦੇ ਮੁੰਡੇ ਦਾ
ਹਾਂ, ਹਾਂਜੀ।
ਉਹ ਵੇਖਲੋ ਕਿੰਨਾ ਨਾਮ ਰੋਸ਼ਨ ਕਰ ਤਾਂ ਉਹਨੇ ਅਜੇ ਪੰਦਰਾਂ ਸਾਲ ਦਾ ਏ ਅਜੇ।
ਹਾਂ, ਸਹੀ ਗੱਲ ਐ। ਅੱਜ-ਕੱਲ ਦੇ ਬੱਚੇ ਨਾ ਐਕਟਿਵ ਬੜੇ ਹੈਗੇ ਨੇ।
ਹਾਂ।
ਸਾਡੇ ਟਾਈਮ ਦੇ ਬੱਚੇ ਹੁੰਦੇ ਸੀ, ਸਕੂਲ ਨਹੀਂ ਜਾਣਾ ਜਿੱਦ ਕਰਨਾ, ਅੱਜ-ਕੱਲ੍ਹ ਦੇ ਬੱਚੇ ਸਕੂਲ ਦੀ ਛੁੱਟੀਆਂ ਈ ਨੀ ਕਰਦੇ।
ਨਾ ਜੀ ਨਾ ਹੋਰ ਪਤਾ ਕੀ ਏ ਜੀ, ਉਹਨੇ ਮਿਹਨਤ ਬੜੀ ਕੀਤੀ ਮੁੰਡੇ ਨੇ।
ਹੂੰ, ਦੇਖੋ ਮੈ ਫੱਲ ਰੰਗ ਲਿਆਂਦਾ।
ਉਹ ਦਿਨ ਚ ਘੱਟ ਤੋਂ ਘੱਟ ਬਾਈ ਸੌ ਬੋਲਲਾ ਖੇਲਦਾ ਐ, ਰੋਜ਼ ਬਾਈ ਸੌ ਬੋਲਾਂ ਰੋਜ਼ ਦੀਆਂ। ਹੁਣ ਵੇਖ ਲੋ ਤੁਸੀਂ ਗਰਮੀ ਚ ਕਿੰਨੀ ਧੁੱਪ ਹੁੰਦੀ ਏ, ਅਸੀਂ ਕਹਿਨੇ ਆ ਕਿ ਆਪਾਂ ਬਾਹਰ ਨਿਕਲਣਾ, ਉਹ ਅਗਲਾ ਧਪ ਚ ਹੀ ਖੇਡਦਾ ਵੇਖਲੋ,
ਉਹ ਜਿਹਨੂੰ ਲੱਗਣ ਹੋਏ ਨਾ ਦੇਖੋ ਉਹਨੇ ਫੇਰ ਧੁੱਪ-ਛਾ, ਗਰਮੀ-ਸਰਦੀ ਨੀ ਵੇਖਣੀ। ਹੁਣ ਮੈਚ ਇੰਨੇ-ਇੰਨੇ, ਵੱਡੇ-ਵੱਡੇ ਦੇਖੋ ਚੱਲ ਰਹੇ ਹੁੰਦੇ ਨੇ, ਤੇ ਉਹ ਲੋਕ ਇਹ ਥੋੜ੍ਹੀ ਦੇਖਦੇ ਨੇ ਵੀ ਬਾਰਿਸ਼ ਹੋ ਗਈ ਮੈਚ ਫਟਾਫਟ ਬੰਦ ਕਰੋ।
ਹਾਂ, ਸਹੀ ਗੱਲ ਐ।
ਨਹੀਂ ਦੇਖਦੇ ਨਾ ਉਹ, ਉਹਨਾਂ ਨੂੰ ਤਾਂ ਦੇਖੋ ਆਪਣੇ ਖੇਲਣ ਨਾਲ ਈ ਐ ਮਤਲਬ ਵੀ ਖੇਲਣਾ ਐ ਬਸ ਸ਼ਸ਼ੀ ਹੂੰ-ਹੂੰ
ਹੁਣ ਤੁਸੀਂ ਉਹ ਜਿਵੇਂ ਯੁਵਰਾਜ ਸਿੰਘ ਨੀ ਹੈਗਾ, ਯੁਵਰਾਜ ਸਿੰਘ ਜਿਹੜਾ ਕ੍ਰਿਕਕੇਟਰ ਹੈਗਾ।
ਵੀ ਟੂ ਐਮ ਸਪੋਰਟਸ ਜਾਓ, ਵੀ ਉੱਥੇ ਮੇਵੀ ਨਾ ਖੇਲਣ ਦਾਖ ਜਨੇ ਖਿਲੲਣ ਦਾ ਸਿਖਾਣ ਦਾ ਨੀ ਹੈਗਾ।
ਅੱਛਾ-ਅੱਛਾ ਜੈਵੇਂ ਸਪ੍ਰਿੰਗ ਡੈਸ ਵੀ ਹੈਗੀ ਏ, ਸਪ੍ਰਿੰਗ ਡੈਸ ਵੀ ਤਾਂ ਅਕੈਡਮੀ ਹੈਗੀ ਏ।
ਮੇਰੇ ਹਜਬੈਂਡ ਜਾਂਦੇ ਨੇ ਹੁਣ, ਖੇਡਣ ਵੈਸੇ ਜਾਂਦੇ ਨੇ ਉਹ ਬੈਡਮਿੰਟਨ ਖੇਡਣ ਜਾਂਦੇ ਨੇ।
ਹਾਂਜੀ-ਹਾਂਜੀ
ਉਹ ਪਤਾ ਕੀ ਹੈਗਾ ਜੀ ਸਰੀਰ ਵਧੀਆ ਦਿੰਦਾ ਨਾ ਅਗਰ ਬੰਦਾ ਐਕਟੀਵੀਟੀ ਕਰਦਾ ਰਏ।
ਨਾ ਪ੍ਰਾਈਵੇਟ ਚੋਂ ਨਾ ਸਿੱਖਣਾ।
ਅੱਛਾ
ਹਾਂ ਗੋਰਮੈਂਟ ਜੋਵੀ ਸਿੱਖਨਾ ਪ੍ਰਾਈਵੇਟ ਤੋਂ ਨਾ ਸਿੱਖਣਾ, ਗੌਰਮੈਂਟ ਦਾ ਦੱਸਾਂ ਕੀ ਏ ਗੋਰਮੈਂਟ ਦੇ ਵਿਚ ਨਾ ਸਕੀਮਸ ਬੜੀਆਂ ਆਂਦੀਆਂ ਰਹਿੰਦੀਆਂ ਨੇ।
ਅੱਛਾ
ਹਾਂ, ਪ੍ਰਾਈਵੇਟ ਦੇ ਵਿੱਚ ਦੇਖੋ ਥੋੜਾ ਸਿਸਟਮ ਅਲਾਵਾ ਗੌਰਮੇਂਟ ਜੋਬ ਹੀ ਲੱਗ ਗਿਆ। ਗੌਰਮੈਂਟ ਲੈਵਲ ਦੇ ਵਿੱਚ ਤਾਨੂੰ ਵੀ ਬੜੇ ਕੰਪੀਟੀਸ਼ਨ ਵੀ ਆਂਦੇ ਰਹਿੰਦੇ ਨੇ। ਔਰ ਵੈਸੇ ਵੀ ਕਾਫੀ ਮਤਲਬ ਸਕੀਮਸ ਵਗੈਰਾ ਇਚ ਬੜਾ ਸਾਨੂੰ ਵਧੀਆ ਫਾਇਦਾ ਵੀ ਹੁੰਦਾ ਦੇਖੋ।
ਆਉ ਤਾਂ ਸਹੀ ਗੱਲ।
ਹਾਂ‌।
ਵੈਸੇ ਅੱਜ -ਕੱਲ੍ਹ ਦੇ ਬੱਚੇ ਜ਼ਿਆਦਾਤਰ ਪ੍ਰਾਈਵੇਟ ਹੀ ਕਰਦੇ ਨੇ ਜੁਵਾਈਨ।
ਪ੍ਰਾਈਵੇਟ ਵੀ ਕਰਦੇ ਨੇ ਪਰ ਗਰਮੈਂਟ ਮੇਰੇ ਅਕੋਰਡਿੰਗ ਦੇਖੋ ਜ਼ਿਆਦਾ ਸਹੀ ਹੈਗਾ।
ਗਵਰਮੈਂਟ ਕਿੱਥੇ ਹੈਗੀ ਜੀ ਇੱਥੇ ਸਾਡੇ ਇਥੇ ਦੀ ਗਰਮੈਂਟ ਹੈਈ ਨੀ ਹੈਗੀ ਅਕੈਡਮੀ।
ਹੈਗਾ ਸਰਕਾਰੀ।
ਸਰਕਾਰੀ ਕਿਹੜੀ ਜਗਾ ਤੇ
ਐਥੇ ਤੇ ਹੈਗਾ ਕੋਨਵੈਂਟ ਸਕੂਲ ਦੀ ਤਰਫ ਤੇਜਲੀ ਵਾਲੀ ਸਾਈਡ।
ਅੱਛਾ ਉੱਥੇ ਹੈਗੇ ਆ ਸਰਕਾਰੀ।
ਇਸਦਾਮਤਲਬ ਹਾਂਜੀ।
ਅੱਛਾ ਜ ਵਧੀਆ ਮਤਲਬ ਉੱਥੇ
ਨ ਕੇ ਲਿਐ ਇੱਕ ਹੋਰ ਵੀ ਪਤਾ ਨੀ ਕਿਹੜੇ ਸਾਈਡ ਹੈਗਾ ਮੇਰੇ ਹਸਬੈਂਡ ਜਾਣਗੇ ਤੇ ਗਵਰਮੈਂਟ ਹੀ ਹੈਗਾ ਉਹਨਾਂ ਦੇ ਦੋਸਤ ਚ ਉਹ ਦੀ ਮੰਮੀ ਨਾ ਉੱਥੋਂ ਰਿਟਾਇਰਡ ਨੇ
ਅੱਛਾ
ਹਾਂਜੀ ਤੇ ਉੱਥੇ ਜਾਂਦੇ ਨੇ ਖੇਡਣ ਨੂੰ ਉਹ ਕਧਖ ਹੈਗਾ ਆਪਣਾ ਕਹਿੰਦੇ ਵਧੀਆ ਲੱਗਦਾ ਖੇਲ ਕੇ ਵੀ ਥੋੜ੍ਹੀ ਸਰੀਰ ਚ ਜਿਵੇਂ ਹੁੰਦੀ ਫਿਟਨੈਸ ਚ ਵੀ ਬੰਦਾ ਗੱਲ ਹੈਗੀ ਹੈ ਤੇ ਐਕਟੀਵਿਟੀ ਹੈ ਪੂਰੀ ਸਰੀਰ ਦੀ ਵਰ ਹੋਂਦੀ ਪਰ ਗੇਮ ਦੇ ਵਿੱਚ ਦੇਖੋ ਰਨਿੰਗ ਤੇ ਹੈ ਹੀ
ਹਾਂ ਹਰ ਗੇਮ ਚ ਬੈਡਮਿੰਟਨ ਤਾਂ ਵੈਸੇ ਵੀ ਬਹੁਤ ਟਾਈਮ ਦਾ ਚਾਹੀਦਾ ਹੁੰਦਾ ਖੇਲਨਾ।
ਬੈਟਬੋਲ ਚ ਵੀ ਹੈਗੀਏ, ਠੀਕ ਹੈ ਫੁੱਟਬੋਾਲ ਹੈਗੀਏ, ਹੁਣ ਜਿਹੜੇ ਵੋਲੀਬੋਲ ਉਹਦੇ ਚ ਸਾਡੀ ਸਭ ਤੋਂ ਵੱਡੀ ਗੱਲ ਜੰਪਿੰਗ ਕਾ‌ਮ ਦੀ ਹੇ। ਕੌਦ -ਕੌਦ ਕੇ ਬੋਲ ਨੂੰ ਮਾਰਨਾ।
ਹਾਂ ਸਹੀ ਗੱਲ ਏ।
ਦੇਖੋ ਸਰੀਰ ਤਾਂ ਬਂਦੈ ਵਿਚ ਪੂਰਾ ਹੈ। ਸਾਡਾ ਫਿੱਟ ਐ - ਐ ਐਸੇ ਕੋੋਲੋਂ ਸਾਡਾ ਸਰੀਰ ਨ ਫਿੱਟ ਹੋ ਜਾਂਦਾ।
ਔਹੀ ਤੇ ਬਹੁਤ ਵੀ ਪਸੀਨਾ ਜੀਨਾ ਨਿਕਲੇ
ਹਾਂ ਨਾ ਵਧੀਆ ਅੱਜ ਕੱਲ ਦੇ ਬੱਚੇ ਪਸੀਨਾ ਆਨ ਈ ਕਿੱਥੇ ਦਿੰਦੇ ਨੇ।
ਸਾਰੇ ਬੱਚੇ ਅੱਜ ਕੱਲ ਦੇ ਜੀ ਫੋਨ ਚਲਾਈ ਜਾਂਦੇ ਨੇ ਬਸ ਘਰ ਬਹਿ ਕੇ।
ਕਿ ਅਸੀ ਅਸੀ ਬੈਠੇ ਰਹਿਨੇ ਹੱਡੀਆਂ ਸੁੰਗੜਦੀਆਂ ਨੇ ਪਸੀਨੇ ਹੀ ਨਹੀਂ ਆਉਂਦੇ।
ਉਹੀ ਤੇ ਤਾਂਹੀ ਤਾਂ ਬਿਮਾਰ ਹੋ ਜਾਂਦੇ ਨੇ ਘਰ ਬੈ- ਬੈ ਕੇ।
ਬਿਮਾਰ ਨਾ ਅਜ ਦੀ ਗਰਮੀ ਨੀ ਬਰਦਾਸ਼ ਕਰ ਸਕਦੇ।
ਔਹੀ ਤੈ।
ਬਸ ਦੇਖੋ ਫ਼ਰਕ ਤਾਂ ਪੈਂਦਾ ਹੀ ਹੈ। ਪਹਿਲੇ ਲੋਕੀ ਹੁੰਦੇ ਸੀ ਵੀ ਹਰ ਤਰ੍ਹਾਂ ਦਾ ਉਹ ਸਹਿਣ ਕੱਢ ਲੈਂਦੇ ਸੀ
ਪਹਿਲੇ ਤਾਂ ਜੀ ਤੁਸੀਂ ਇਹ ਵੇਖੋ ਪਹਿਲੇ ਜਮਾਨੇ ਚ ਬੱਚੇ ਤਾਂ ਕਿੰਨਾ ਖੇਲਦੇ ਸੀ ਗਲੀਆਂ ਚ
ਹਾਂ ਗਲੀਆਂ ਦੇ ਵਿੱਚ ਗੁੱਲੀ ਡੰਡਾ ਖੇਲਣਾ ਹੈ ਖੇਲਣਾ ਉਹ ਖੇ ਹਾਂ ਕਚੇ ਬਟ ਬੰਟੇ ਖੇਲਣਣਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਬੰਟਿਆ ਦਾ ਕਲੀ
ਨਹੀਂ ਨਾ ਉਹਨਾਂ ਦਾ ਬਸ ਫੋਨ ਚਲਾਉਣ ਦਾ ਪਤਾ ਹੈਗਾ ਜੀ
ਬਸ ਅੱਜ ਕਲ ਫੋਨ ਚਲਵਾਾਲੋ ਤੇ ਫੋਨਾਂ ਦੇ ਵਿੱਚ ਜੋ ਹੈਗਾ ਉਹਨਾਂ ਤੋਂ ਪੁੱਛ ਲੋੋ ਇਹ ਦੱਸ ਦੇਣਗੇ ਬਸ
ਹ ਈ ਤੇ
ਸਾਡੇ ਟਾਈਮ ਦੇ ਖੇਲ ਹੈਗੇ ਸੀ ਵਧੀਆ ਅੱਜ ਕੱਲ੍ਹ ਜਸੀ ਦੇਖੋ ਖੇਲ ਹੀ ਬਸ ਏਦਾਂ ਹੀ ਰਹਿ ਗਏ ਨੇ ਜਿਵੇਂ ਬੱਚੇ ਨਾਜੁੱਕਵੇਂ ਦੇ ਖੇਲ ਵੀ ਨਾ ਚੁੱਕ
ਹਾਂ ਆਈ ਨੀ ਖ
ਹਨਾ
ਚਲੋ ਠੀਕ ਹੈ ਜੀ
ਅੱਛਾ ਠੀਕ ਹੈ ਜੀ, ਪੁੱਛਣਾ ਹੋਏਗਾ ਫਿਰ ਪੁੱਛ ਲੈਣਾ ਤੁਸੀਂ ਨਾ ਠੀਕ ਹੈ ਓਕੇ